ਹਾਂਜੀ, ਮੈਮ ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਤੁਸੀਂ?
ਮੈਂ ਵਧੀਆ, ਤੁਸੀਂ ਦੱਸੋ?
ਵਧੀਆ ਮੈਮ।
ਹੋਰ ਕੀ ਕਰ
ਹੋਰ ਕੀ ਕਰ ਰਹੇ ਸੀ?
ਮੈਂ ਬਸ ਕੁਝ ਨਹੀਂ ਮੈਮ ਕੰਮ ਕਰ-ਕਰਕੇ ਥੋੜ੍ਹਾ ਟਾਈਮ ਰੈਸਟ ਕੀ ਕਰ ਰਹੀ ਸੀ ਬੈਠੀ ਹੋਈ ਸੀ।
ਵਧੀਆ ਚਲੋ ਕਰ ਲਏ ਕੰਮ ਤੁਸੀਂ?
ਹਾਂਜੀ-ਹਾਂਜੀ ਮੈਮ। ਬਸ ਥੋੜ੍ਹੇ ਰੈ ਗਏ ਨੇ ਮਤਲਬ ਕਿ ਮੰਨ ਕੇ ਚਲੋ ਅੱਧੇ ਹੋ ਗਏ ਨੇ ਅਤੇ ਅੱਧੇ ਰੈ ਗਏ ਨੇ।
ਠੀਕ ਐ ਵਧੀਆ ਚਲੋ ਜੀ ਆਂਦੇ ਈ ਮੇਟ ਲੇ ਤੁਸੀਂ
ਹਾਂਜੀ-ਹਾਂਜੀ ਮੈਮ ਹੋਰ ਮੈਮ
ਹੋਰ ਵਧੀਆ ਸਭ ਬਸ ਮੈਂ ਵੀ ਦੇਖਦੀ ਹੁਣ ਥੋੜੇ ਟਾਈਮ ਤੱਕ ਲੱਗਦੀ ਆਂ। ਕੰਮ ਕਰਨ ਨੂੰ
ਹੈਲੋ
ਹਾਂਜੀ-ਹਾਂਜੀ
ਹੈਲੋ
ਹਾਂਜੀ ਮੈਮ
ਕਿੱਥੇ ਚਲੇ ਗਏ ਸੀ ਮੈਮ ਤੁਸੀਂ
ਕਿਤੇ ਨੀ ਐਥੇ ਸੀ।
ਅੱਛਾ ਤੁਹਾਡੀ ਆਵਾਜ਼ ਆਨ ਨੂੰ ਹਟ ਗਈ ਸੀ ਨਾ।
ਨਈ ਇਥੇ ਸੀ ਮੈਂ ਨੈਟਵਰਕ ਹੋ ਗਿਆ ਹੋਣਾ ਕਈ ਵਾਰ ਨੈ ਵਰਕ ਇਸ਼ੂ ਹੋ ਜਾਂਦਾ।
ਨੈੱਟਵਰਕ ਬੋਤ ਜਾਦਾ ਪ੍ਰੋਬਲਮ ਆਂਦੀ ਪਈ ਹੈ ਇੱਥੋਂ ਤੱਕ ਨਾ ਮੈਸਜ ਵੀ ਨਈ ਹੋ ਰਏ। ਕਾਲ ਤੇ ਬੜੀ ਦੂਰ ਦੀ ਗੱਲ ਏ। ਮੈਸਜ ਕਰਦੇ ਆ ਨਾ ਤੇ ਮੈਸੇਜ ਵੀ ਇੱਕ-ਇਕ ਸੈਕਿੰਡਸ ਬਾਦ ਜਾ ਰਏ ਨੇ ਰੇਂ ਤੇ ਇੰਨੀ ਜਾਦਾ ਪ੍ਰੋਬਲਮ ਪੈ ਗਈ ਏ ਮੈਨੂੰ ਲੱਗਦਾ ਕੰਪਨੀ ਕੇਅਰ ਵਾਲਿਆਂ ਨੂੰ ਕਾਲ ਕਰਨੀ ਪਵੇਗੀ ਅੱਜ ਮੈਨੂੰ
ਹਾਂਜੀ-ਹਾਂਜੀ ਕਈ ਵਾਰੀ ਹਵਾ ਕਰਕੇ ਹੋ ਜਾਂਦਾ ਐ।
ਨਈ ਮੈਂ ਇਹਨੂੰ ਦਸ ਪੰਦਰਾਂ ਦਿਨ ਹੋ ਗਏ ਨੇ ਮਤਲਬ ਏਦਾਂ ਹੀ ਹੁੰਦਾ ਪਿਆ ਤਾਂ ਓ ਤੇ ਚਲੋ। ਓ ਸਰ ਜਾਂਦਾ ਏ ਘਰੇ ਵਾਈਫਾਈ ਲੱਗਿਆ ਹੋਇਆ। ਘਰੇ ਵਾਈਫਾਈ ਲੱਗਣ ਨਾਲ ਥੋੜ੍ਹਾ ਹੁੰਦਾ ਕਿ ਚਲੋ ਪਤਾ ਨਈ ਲੱਗਦਾ ਪਰ ਜਦੋਂ ਲਾਈਟ ਚਲੀ ਜਾਂਦੀ ਏ ਵਾਈਫਾਈ ਲਾਈਟ ਏ ਇਨਵਰਟਰ ਵਗੈਰਾ ਤੇ ਨਈ ਹੈਗਾ। ਫੇਰ ਬਾਦ ਦੇ ਵਿੱਚ ਮੈਸੇਜ ਤੱਕ ਨਈ ਜਾਂਦਾ ਹੈਗਾ ਬੋਤ ਜਾਦਾ ਪ੍ਰੋਬਲਮ ਆਂਦੀ ਪਈ ਹੈ ਦਸ ਪੰਦਰਾਂ ਦਿਨ ਤੋਂ
ਅੱਛਾ ਚਲੋ ਦੇਖ ਲਿਓ ਤੁਸੀਂ ਫੋਨ ਕਰਕੇ ਉਹਨਾਂ ਨੂੰ ਕੁਛ
ਹਾਂਜੀ ਹਾਂ ਅੱਜ ਕਰਦੀ ਹਾਂ ਮੈਂ ਕਿਉਂਕਿ ਅਗਰ ਮੈਨੂੰ ਕੋਈ ਵਟਸਐਪ ਕਾਲ ਆਂਦੀ ਤਦ ਤੇ ਗੱਲ ਹੋ ਜਾਂਦੀ ਏ ਮੇਰੀ ਕਿਉਂਕਿ ਵਾਈਫਾਈ ਤੇ ਕੋਲ ਅਟੈਚ ਹੁੰਦੀ ਐ। ਤੇ ਜਦੋਂ ਮੈਂ ਕਿਸੇ ਨੂੰ ਸਿੰਪਲ ਕੋਲ ਕਰਦੀ ਹਾਂ ਜਾਂ ਮੈਨੂੰ ਕਿਸੇ ਦੀ ਸਿੰਪਲ ਕੋਲ ਆਂਦੀ ਐ। ਤਾਂ ਉੱਥੇ ਵੀ ਗੱਲ ਨੀ ਹੋ ਪਾ ਰਈ ਤੁਸੀਂ ਇਹ ਦੇਖੋ ਕਿ ਕਿੰਨਾ ਜਾਦਾ ਨੈਟਵਰਕ ਲੋ ਐ। ਸਿੰਪਲ ਕਾਲ ਜੋ ਕਿ ਆਪਣੀ ਰੀਕਨੈਕਟ ਹੁੰਦੀ ਹੋਈ ਨਈ ਹੁੰਦੀ ਓ ਵੀ ਮੇਰੀ ਰੀਕਨੈਕਟ ਹੁੰਦੀ ਆ ਉੱਥੇ ਵੀ ਮੈਨੂੰ ਸਮਝ ਨਈ ਆਂਦੀ ਉੱਥੇ ਵੀ ਰੀਕਨੈਕਟਿੰਗ ਹੋ ਰਈ ਐ।।।
ਫੇਰ ਤੁਸੀਂ ਦੇਖ ਲਓ ਉਹਨਾਂ ਨੂੰ ਕੀ ਕੈਣਗੇ ਕਈ ਵਾਰੀ ਤੁਹਾਡੀ ਸਿੰਮ ਦਾ ਹੋ ਗਿਆ ਹੋਣਾ।
ਹਾਂਜੀ ਹਾਂ ਅੱਜ ਮੈਂ ਕਰਦੀ ਉਹਨਾਂ ਨੂੰ ਕੌਲ ਵੀ ਇੱਦਾਂ ਤਾਂ ਨਈ ਚੱਲਣਾ ਫਿਰ ਨਈ ਤਾ ਫਿਰ ਮੈਨੂੰ ਚੇਂਜ ਕਰਾਂਣੀ ਪੈਣੀ ਨਾ।
ਹਾਂਜੀ ਕੇੜਾ ਸਿੰਮ ਆ ਤੁਹਾਡੇ ਕੋਲ
ਮੇਰਾ ਆਈਡੀਆ ਦਾ।
ਠੀਕ ਹੈ ਜੀ।
ਨਈ ਫਿਰ ਕੋਈ ਹੋਰ ਵੇਖਾਂਗੇ ਜਿਸ ਦੀ ਰੇਂਜ ਹੋਈ ਵੈਸੇ ਜੋ ਰੂਮ ਦੇ ਵਿੱਚ ਮੈਂ ਬੈਠੀ ਹੋਈ ਆਂ। ਇੱਥੇ ਆਈਡੀਆ ਦੀ ਰੇਜ ਹੈ ਤੇ ਬੀ ਐੱਸ ਅਨ ਅਲ ਦੀ ਵੀ ਹੈਗੀ ਹੈ ਸੇਮ। ਸੇਮ ਹੈਗੀ ਫਿਰ ਮੈਂ ਬੀ ਐਸ ਐਨ ਐਲ ਦੇ ਵਿੱਚ ਕਰਵਾ ਦਾਂਗੀ ਨਾ, ਅੱਜ ਮੈਂ ਇੱਕ ਵਾਰ ਵੇਖਦੀ ਹਾਂ ਕੀ-ਕੀ ਕਹਿੰਦੇ ਨੇ।
ਹਾਂਜੀ। ਬੀ ਐਸ ਅਨ ਅਲ ਦੇ ਵਿੱਚ ਆਪਾਂ ਨੂੰ ਮਤਲਬ ਘੱਟ ਹੀ ਚੱਲ ਜਾਂਦਾ ਰਿਚਾਰਜ ਹੀ ਮਤਲਬ ਸਸਤਾ ਹੀ ਹੁੰਦਾ।
ਹਾਂਜੀ ਮੈਮ।
ਹਾਂਜੀ ਮੈਂ ਵੀ, ਮੇਰਾ ਵੀ ਬੀ ਐਸ ਐਨ ਐਲ ਦਾ ਹੀ ਹੈ। ਮੈਂ ਢਾਈ, ਦੋ ਜੀਬੀ ਪੂਆਨੀ ਆ ਫਿਰ ਵੀ ਈਸਿਲੀ ਹੋ ਜਾਂਦਾ ਦੋ ਸੌ ਰੁਪਏ ਦਾ।
ਹਾਂਜੀ ਹਾਂ ਦੋ ਸੌ ਰੁਪਏ ਦਾ ਡੇਢ ਜੀ ਬੀ ਮਿਲਦਾ ਮੈਡਮ।
ਨਈ ਦੋ ਅ ਦੋ ਮਿਲਦਾ ਮੈਨੂੰ।
ਅੱਛਾ।
ਹਾਂਜੀ।
ਚਲੋ ਵਧੀਆ ਫਿਰ ਤੇ, ਮੈਂ ਵੀ ਦੋ ਸਿੰਮਾਂ ਯੂਜ ਕਰਦੀ ਹਾਂ ਨਾ। ਦੋ ਸਿੰਮਾਂ ਯੂਜ ਕਰਨ ਕਰਕੇ ਮੈਨੂੰ ਦੋਨਾਂ ਚ ਹੀ ਨੈੱਟਵਰਕ ਪਵਾਉਣਾ ਪੈਂਦਾ। ਕਿਉਂਕਿ ਐਸ ਐਮ ਐਸ ਆਦੇ ਨੇ ਨਾ ਫਿਰ ਕਾ ਮਤਲਬ ਜੌਬ ਆਨਲਾਈਨ ਵਰਕ ਕਰਦੇਆਂ। ਸਿੰਪਲ ਟੈਕਸਟ ਜੋ ਵੀ ਮੈਸ ਸਜ ਆਦਾ ਯਾ ਟੈਕਸਟ ਆਪਾਂ ਕਰਨਾ ਹੋਵੇ ਤੇ ਉਹਦੇ ਲਈ ਆਪਾਂ ਨੂੰ ਫੋਨ ਦੇ ਵਿੱਚ ਪੈਸੇ ਤੇ ਪਵਾਣੇ ਪੈਣਗੇ ਨਾ ਫੇਰ ਉਹ ਡਬਲ ਸਿਮ ਚ ਪੈਂਦੇ ਐ ਇੱਕ ਚਲੋ ਮੈਂ ਥ੍ਰਰੀ ਮੰਥ ਵਾਲਾ ਕਰ ਲੈਨੀ ਆ ਇੱਕ ਮੈਂ ਵਨ ਮੰਥ ਵਾਲਾ ਕਰ ਲੈਨੀ ਆ। ਕੰਮ ਦੇ ਹਿਸਾਬ ਨਾਲ ਕਰ ਲੈਨੀ ਆ ਜਦੋਂ ਕੰਮ ਵੈਸ ਚੱਲਦਾ ਹੋਵੇ ਤੇ ਦੋਵੇਂ ਸਮਾਂ ਦੇ ਵਿੱਚ ਕਰ ਲੈਨੀ ਆ ਮਤਲਬ ਅਗਰ ਕੰਮ ਘੱਟ ਟ ਹੋਵੇ ਤੇ ਏਕ ਦੇ ਵਿੱਚ ਕਰ ਲੈਨੀ ਆ।
ਹਾਂਜੀ।
ਫੇਰ ਐਵੇਂ ਪੈਸੇ ਵੇਸਟ ਕਰਕੇ ਵੀ ਕੀ ਫਾਇਦਾ ਨਾ।
ਹਾਂਜੀ-ਹਾਂਜੀ।
ਉ ਇੱਥੇ ਤੁਹਾਡੇ ਬੀ ਐਸ ਐਨ ਐਲ ਦੀ ਰੇਜ਼ ਵਧੀ ਹੈਗੀ ਮੈਮ?
ਹਾਂਜੀ। ਮਤਲਬ ਕਈ ਵਾਰੀ ਜੇ ਹਵਾ ਜਾਦਾ ਚੱਲਦੀ ਹੋਵੇ ਫੇਰ ਚੱਲ ਵੀ ਜਾਂਦੀ ਐ। ਇੱਕ ਦੋ, ਇੱਕ ਦਿਨ ਓਦੀ ਨੀ ਹੈਗੀ।
ਠੀਕ ਹੈ।
ਮਤਲਬ ਨੀਚੇ ਦੀ ਹੁੰਦੀ ਹੈਗੀ ਉੱਪਰ ਹੁੰਦੀ ਹੈ ਮਤਲਬ ਅੰਦਰ ਨੀ ਹੁੰਦੀ ਹੈਗੀ।
ਮਤਲਬ ਜਦੋਂ ਮੈਂ ਤੁਹਾਡੇ ਘਰ ਆਨੀ ਆ ਨਾ, ਮੇਰੇ ਵੀ ਇੱਥੇ ਨੈਟਵਰਕ ਪ੍ਰੋਬਲ ਹੁੰਦੀ ਆ ਇੱਥੇ ਰੇਂਜ ਨੀ ਹੁੰਦੀ ਤੁਹਾਡੇ ਘਰ।
ਹਾਂਜੀ। ਬਟ ਮੇਰਾ ਤਾਂ ਵਧੀਆ ਚੱਲ ਜਾਂਦਾ ਕਈ ਮਤਲਬ ਕਦੇ ਖੜਦਾ ਮਤਲਬ ਕਹਿਦਾ ਮੈਂ ਮਹੀਨੇ ਚ ਇਕ ਵਾਰੀ ਖੜ ਜਾਂਦਾ ਬਾਕੀ ਤਾਂ ਰੋਜ਼ ਚੱਲਦਾ।
ਠੀਕ ਹੈ ਮੈਮ।
ਹਾਂਜੀ।
ਚਲੋ ਵਧੀਆ ਐ।
ਹੋਰ ਉੱਠ ਕੇ ਬੱਚੇ ਤੁਹਡੇ ਘਰ ਦੇ?
ਹਾਂਜੀ-ਹਾਂਜੀ ਹਾਂ ਇੱਕ ਤੇ ਉੱਠ ਕੇ ਚਲੀ ਗਈ ਏ, ਇੱਕ ਉੱਪਰ ਪਿਆ ਹੋਇਆ।
ਅੱਛਾ ਠੀਕ ਹੈ ਜੀ।
ਜੇੜੇ ਉੱਪਰ ਪਏ ਦੇਖੋ ਉੱਪਰ ਵਾਲੇ ਰੂਮ ਚ ਨੇ ਉੱਥੇ ਕੋਈ ਸ਼ੋਰ ਸ਼ਰਾਬਾ ਨੀ ਨਾ ਜਾਂਦਾ। ਉਹ ਤੇ ਆਪਣੇ ਹਿਸਾਬ ਨਾਲ ਉੱਠਣ ਗੇ ਆ ਸਾਢੇ ਅੱਠ ਵਜੇ ਕਿਉਂਕਿ ਨੀਚੇ ਵਾਲੇ ਨੂੰ ਛੋੜਾ ਸ਼ੋਰ ਹੋਣਾ ਸ਼ੁਰੂ ਹੋ ਜਾਂਦਾ। ਆਪਾਂ ਘਰ ਦੇ ਵਿੱਚ ਬੋਲਦੇ ਹਾਂ ਕਦੇ ਟਰੈਕਟਰ ਸਟਾਰਟ ਕੀਤਾ ਕਦੇ ਬਾਈਕ ਸਟਾਰਟ ਕਰ ਲੀ। ਸਾਡੇ ਉੱਪਰ ਵਾਲੇ ਰੂਮ ਚ ਆਵਾਜ਼ ਨੀ ਨਾ ਜਾਂਦੀ ਹੈਗੀ।
ਹਾਂਜੀ।
ਤਾਂ ਕਰਕੇ ਫਿਰ ਉਹ ਥੋੜ੍ਹਾ ਲੇਟ ਉੱਠ ਕੇ ਆਏਗਾ।
ਚਲੋ ਵਧੀਆ ਐ, ਵੈਸੇ ਤਾਂ ਜਵਾਕਾਂ ਨੂੰ ਜਾ ਲੇਟ ਹੀ ਉੱਠਣਾ ਚਾਹੀਦਾ ਫਿਰ ਫਿਰੀ ਜਾਂਦੇ ਨੇ ਧੁੱਪ ਚ।
ਸਾਰਾ ਦਿਨ ਮੈਡਮ, ਸਾਰਾ ਦਿਨ ਫਿਰੀ ਜਾਂਦੇ ਨੇ ਬਿੰਦ ਨਹੀਂ ਟਿੱਕਦੇ। ਏ ਦੁਪਹਿਰੇ ਤੱਕ ਸੌਦੇ ਨੀ ਹੈਗੇ ਸ ਸਾਰੇ ਸੋ ਜਾਣਗੇ ਦੁਪਹਿਰੇ ਚਲੋ ਆਪਾਂ ਨੀ ਸੋਦੇ ਜੇ ਵਰਕ ਕਰਦੇ ਆ, ਪਰ ਜੋ ਆਪਣੇ ਘਰ ਦੇ ਪੇਰੈਂਟਸ ਨੇ ਘਰ ਫਰੀ ਬੈਠੇ ਹੋਏ ਨੇ ਆਪਣੇ ਮੰਮੀ ਡੈਡੀ। ਸਿਸਟਰ ਵਗੈਰਾ ਉਹ ਜਦੋਂ ਸੋ ਜਾਂਦੇ ਨੇ ਨਾ ਤਦ ਵੀ ਨੀ ਸੌਂਦੇ ਹੈਗੇ।
ਹਾਂਜੀ ਨਦੀ ਨੀ ਆਉਂਦੀ ਉਹਨਾਂ ਨੂੰ ਜਵਾਕਾ ਨੂੰ ਮੈਨੂੰ ਤਾਂ ਆਪਣੀ ਆਉਂਦੀ ਹੈਗੀ।
ਨੀ ਮੈਂ ਮਤਲਬ ਜਦੋਂ ਕੰਮ ਜ਼ਿਆਦਾ ਉੱਪਰ ਦੀ ਹੋ ਜਾਂਦਾ ਮੈਂ ਤਾਂ ਫਿਰ ਆਪ ਡਿਗ -ਗ ਜਾਂਦੀ ਆ, ਸੌ ਜਾਂਦੀ ਆ, ਅੱਧਾ ਘੰਟਾ ਸੌ ਜਾਂਦੀ ਆ ਜਿਆਦਾ ਟਾਈਮ ਨੀ। ਇੱਦਾਂ ਵੀ ਹੁੰਦਾ ਹੈ ਕਿ ਮੈਡਮ ਕਹਿ ਦਿੰਦੇ ਨੇ ਏਹਨੂੰ ਕਰਨੇ ਕਰ ਬਣਿਆ ਹੁੰਦਾ ਜਦੋਂ ਫੇਰ ਜਦੋਂ ਥੱਕ ਜਾਈਦਾ ਸੌ ਜਾਈਦਾ ਫੇਰ ਉੱਠ ਖੜ੍ਹਦੇ ਹਾਂ ਕਿ ਹਾਂ ਕੰਮ ਕਰਨਾ। ਟਾਰਗੇਟ ਇਹ ਦੇਣਾ-ਦੇਣਾ ਟਾਈਮ ਸਿਰ ਦੇਣਾ।
ਹਾਂਜੀ।
ਤੁਸੀਂ ਵਧੀਆ ਪੜ੍ਹ ਲੈਂਦੇ ਹੋ ਇੰਗਲਿਸ਼ ਐ ਸੋਰੀ ਪੰਜਾਬੀ?
ਹਾਂਜੀ।
ਜੇ ਤੁਸੀਂ ਕਾਰਾ ਕਰਨਾ ਐ, ਤਾਂ ਮੈਨੂੰ ਦੱਸ ਦਿਓ ਫੋਰਮ ਫਿਲ ਕਰਵਾ ਦਾਂਗੀ ਮੈਂ ਤੁਹਾਡਾ। ਪੰਜਾਬੀ ਦੇ ਵਿੱਚ ਟ੍ਰਾਂਸਕ੍ਰਿਪਸ਼ਨ ਦਾ
ਹਾਂਜੀ।
ਹਾਂਜੀ ਹਾਂ, ਤੇ ਕਿੰਨੀਆਂ ਕੋਲਸ ਹੋ ਗਏ ਤੁਹਾਡਾ ਕੋਲਸ ਵਾਲਾ ਹੋ ਗਿਆ ਕੰਪਲੀਟ। ਕਿਉਂਕਿ ਜੋ ਆਪਾਂ ਕੋਲਸ ਕਰਦੇ ਆ, ਤੇ ਜੋ ਆਪਾਂ ਕੋਲਸ ਚੁੱਕਦੇ ਆ, ਉਹ ਸਾਰੀਆਂ ਹੀ ਗਿਣੀਆਂ ਜਾਣਗੀਆਂ।
ਮੈਨੂੰ ਟਵੈਲਵ ਸ਼ੋਅ ਹੋ ਰਹੀਆਂ ਨੇ ਅੱਧੀਆਂ ਮਿਸ ਵੀ ਹੋ ਗਈਆਂ ਇੱਕ-ਦੋ।
ਟਵੈਲਵ ਤੁਹਾਨੂੰ ਸ਼ੋਅ ਹੋ ਰਹੀਆਂ ਨੇ ਤੁਸੀਂ ਦਸ ਲਾ ਲਓ ਦੋ ਤੁਹਾਡੀਆਂ ਮਿਸ ਲਾ ਲਓ।
ਹਾਂਜੀ।
ਠੀਕ ਹੈ ਟਵੈਲਵ ਮਤਲਬ ਟੈਨ ਕੋਲ ਲਾ ਲਓ ਟੈਨ ਦੇ ਵਿੱਚ ਤੁਹਾਨੂੰ ਕਿਸੇ ਹੋਰ ਨੇ ਕੋਲ ਕੀਤੀ ਸੀ ਰਾਤੀ?
ਨਈ ਕਿਸੇ ਨੇ ਨੀ ਕੀਤੀ।
ਫੇਰ ਛੇ ਹਾਂਜੀ ਫਿਰ ਛੇ-ਸੱਤ ਕੋਲਸ ਤਾਂ ਮੈਂ ਵੀ ਕੀਤੀਆਂ ਹੋਣਗੀਆਂ ਨਾ।
ਹਾਂਜੀ ਹਾਂਜੀ।
ਛੇ ਲਾ ਲਓ ਪਿਛਲੀਆਂ ਕੋਲਸ ਤਿੰਨ ਮੈਂ ਪਹਿਲਾਂ ਕੀਤੀਆਂ ਸੀਗੀਆਂ ਤਿੰਨ ਰਾਤੀ ਕੀਤੀਆਂ ਸੀਗੀਆਂ। ਮੰਨ ਕੇ ਚਲੋ ਤੁਹਾਡਾ ਓ ਅਠਾਰਾਂ- ਉੱਨੀ ਕੋਲਸ ਹੋ ਗਈਆਂ ਨੇ।
ਹਾਂਜੀ ਬਟ ਇੱਥੇ ਮਤਲਬ ਟਵੈਲਵ ਕਿਉ ਸੋ ਹੋ ਰਿਹਾ ਫੇਰ? ਇੱਧਰ ਮੇਰੀ ਸਾਈਡ ਤੋਂ ਹੋਊਗਾ ਇਹ?
ਦੇ ਆ ਜੋ ਕਾਲ ਕਰਦੇ ਹਾਂ ਸਿਰਫ ਆਪਾਂ ਨੂੰ ਉਹੀ ਸ਼ੋਅ ਕਰੇਗਾ ਜੋ ਕਾਲ ਆਪਾਂ ਚੁੱਕਦੇ ਆ ਉਹ ਕਾਲ ਆਪਾਂ ਨੂੰ ਸ਼ੋ ਨੀ ਕਰਦਾ, ਬਟ ਕੋਲ ਜਿਹੜੀਆਂ ਨੇ ਆਪਣੀਆਂ ਦੋਨੋਂ ਹੀ ਗਿਣੀਆਂ ਜਾਂਦੀਆਂ ਨੇ। ਜਿਦਾ ਦਸ ਤੁਸੀਂ ਕੀਤੀਆਂ ਦਸ ਮੈਂ ਕੀਤੀਆਂ ਤਾਂ ਤੁਹਾਡੀਆਂ ਉਹ ਵੀਹ ਮੰਨੀਆਂ ਜਾਣਗੀਆਂ।
ਠੀਕ ਹੈ ਜੀ।
ਹਾਂ ਆਪਾਂ ਕੁਲ ਕੋਲਸ ਨੇ ਜਿਹੜੀਆਂ ਉਹ ਤੀਹ ਕਰ ਸਕਦੇ ਆ। ਹੁਣ ਤੁਸੀਂ ਦੇਖੋ ਕਿ, ਨਹੀਂ ਇੱਕ ਦਿਨ ਦਾ ਟਾਰਗੇਟ ਨਹੀਂ ਹੈਗਾ। ਅਗਰ ਤੁਸੀਂ ਇੱਕ ਦਿਨ ਦੇ ਵਿੱਚ ਫ੍ਰਰੀ ਬੈਠੇ ਹੋਏ ਆ ਤਾਂ ਤੁਸੀਂ ਇੱਕ ਦਿਨ ਚ ਵੀ ਕਰ ਸਕਦੇ ਓ। ਆਪਣੀਆਂ ਕੋਲਸ ਕੰਪਲੀਟ ਕਰੋ ਤੇ ਟਰਾਂਸਕ੍ਰਿਪਸ਼ਨ ਦਾ ਕੰਮ ਲੈ ਲਓ। ਅਗਰ ਤੁਸੀਂ ਦੋ ਦਿਨਾਂ ਚ ਕਰਨੈ, ਦੇਖੋ ਓ ਵੀ ਤਾਡੀ ਮਰਜੀ ਏ। ਕਿਓਕਿ, ਓੱਨਾਂ ਨੂੰ ਤੇ ਕਾੰਮ ਚਾਈਦੈ ਨਾ, ਕਾੰਮ ਦੀ ਜਰੂਰਤ ਏ ਕੰਪਨੀ ਵਾਲੇਆਂ ਨੂੰ, ਛੇਤੀ ਤੋਂ ਛੇਤੀ ਕੰਮ ਚਾਈਦੈ।
ਅੱਛਾ ਠੀਕ ਹੈ, ਮੈਂ ਵੀ ਦੇਖਦੀ ਆਂ ਮੈਂ ਇੱਕ ਦੋਂ ਹੋਰ ਨੂੰ ਦੇਖੂਂਗੀ, ਜੇ ਕੋਈ ਮਤਲਬ ਮਨੂੰ ਤੇਆਰ ਹੋਊਗੀ ਕਰਨ ਲਈ।
ਹਾਂਜੀ, ਕਿਓੱਕਿ ਏ ਕੰਮ ਸੌਖਾ ਹੈ, ਦੇਖੋ ਤੁਸੀਂ ਸਟਾਰਟਿੰਗ ਟਾਈਮ ਜਦੋਂ ਅਪਾਂ ਕਾੰਮ ਕਰਨ ਲੱਗਦੇ ਆ ਓਦੋਂ ਅਪਾਂ ਨੂੰ ਟ੍ਰਸਟ ਨੀ ਹੁੰਦਾ ਹੈਗਾ ਕਿ, ਨਈ ਏ ਸਭ ਫਰੋਡ ਹੋਏਗਾ ਹਣਾ, ਕਿ ਏੱਥੇ ਅਪਾਂ ਨੂੰ ਬੋਲਣ ਦੇ ਸਿਰਫ ਪੈਸੇ ਦਏ ਜਾ ਰੇ ਏਂ, ਵੀ ਓਵੀ ਬਿਨਾਂ ਕਿਸੇ ਕਾੰਮ ਤੋਂ, ਆਪਾਂ ਨੋਰ ਮਲਬ ਗਾੱਲ ਕਰਨੀ ਏ, ਅਪਾਂ ਕੋਈ ਪੇ ਵਗੈਰਾ ਵੀ ਨੀ ਕਰਨੀ, ਏਦਾਂ ਕਿੱਦਾਂ ਹੋ ਸਕਦਾ ਕਿ, ਸਾਨੂੰ ਪੈਸੇ ਦੇ ਰੇ ਨੇ।
ਹਾਂਜੀ, ਹਾਂਜੀ ਮੇਰੇ ਘਰ ਦੇ ਵੀ ਡੈਡੀ ਕੈ ਰੇ ਸੀ ਕੈੰਦੇ ਐਵੇ ਕਿਵੇਂ, ਏ ਕਿਵੇਂ ਹੋਊਗਾ ਵੀ ਪੈਸੇ ਐ ਲੁੱਟਣਗੇ ਮਹਾਂ ਨੀ, ਮਹਾਂ ਮੇਰੇ ਕੋਲ ਕੇੜਾ ਕੁਛ ਹੈਗਾ ਵੀ ਮੈਨੂੰ ਲੁੱਟਣਗੇ।
ਹਾਂ, ਏਦਾਂ ਨੀ ਹੁੰਦਾ ਹੋਗਾ। ਕਿਓੱਕਿ ਅਸੀਂ, ਮੈਂ ਤੇ ਮੇਰੀ ਫਰੈਂਡ ਏ ਅੰਕਿਤਾ ਅਸੀਂ ਤਿੰਨ ਸਾਲ ਤੋਂ ਕੱਠੇ ਕੰਮ ਕਰ ਰੇਆਂ, ਤਿੰਨ ਸਾਲ ਕੋਈ ਕੇੰਨਾ ਥੋੜੇ ਨੀ ਹੁੰਦਾ। ਤਿੰਨ ਸਾਲ ਦੇ ਵਿੱਚ ਸਾਨੂੰ ਏੱਨਾ ਕੁ ਜਾਦਾ ਐਕਸਪੀਰੀਅੰਸ ਹੋ ਗੇਆ, ਕਿ ਸਾਨੂੰ ਕੋਈ ਮੈਸੇਜ਼ ਆਂਦਾ ਵੀ ਐ ਕਿਸੇ, ਵੈਂਟ ਵੱਲੋਂ, ਕਿਸੇ ਕੰਪਨੀ ਵੱਲੋਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ, ਕਿ ਏ ਫਰੋਡ ਹੈ ਕ ਮਤਲਬ ਕਿ ਕੰਮ ਦਾ ਬੰਦਾ ਹੈਗਾ ਕੇ ਨਈ ਹੈਗਾ। ਕਿਓਂਕਿ ਜਿੱਦਾਂ, ਜਿੱਦਾਂ ਆਪਾਂ ਕਾੰਮ ਕਰਦੇ ਆਂ ਨਾ ਆਪਾਂ ਨੂੰ ਸਾਰੇ ਬੰਦੇ ਜਾਨਣ ਲੱਗ ਜਾਂਦੇ ਨੇ। ਹੁਣ ਸਾਨੂੰ ਪਤਾ ਨੀ ਕਿੱਥੋਂ, ਕਿੱਥੋਂ ਜਾਣਦੇ ਨੇ ਲੋਕ ਕਿੱਥੋਂ, ਕਿੱਥੇ ਕਿਥੋਂ ਨਈ ਜਾਣਦੇ, ਸਾਡੇ ਨੰਬਰ ਬੜੀ ਦੂਰ, ਦੂਰ ਤੱਕ ਪੋੱਚੇ ਹੋਏ ਨੇ। ਜਿੱਥੇ ਵੀ ਕਾੰਮ ਮਿਲਦੈ ਸਾਨੂੰ ਨਾਲ ਦੇ ਨਾਲ ਮੈਸੇਜ਼ ਆੰਦੈ। ਹੁਣ ਚਲੋ ਪਤਾ ਲਾੱਗ ਜਾਂਦੈ ਨਾ, ਕਿ ਕੈੜਾ ਕਾੰਮ ਸਈ ਏ, ਕੈੜਾ ਕਾੰਮ ਗਲਤ ਏ।
ਹਾਂਜੀ, ਹਾਂਜੀ।
ਕਿਉਂਕਿ, ਦੇਖੋ ਸ ਫਸਟ ਟਾਈਮ ਸਾਡੇ ਨਾਲ ਵੀ ਏਦਾਂ ਹੀ ਹੋਇਆ ਸੀਗਾ, ਕਿ ਨਈ ਏਦਾਂ ਕੌਣ ਬੋਲਣ ਦੇ ਪੈਸੇ ਦਏਗਾ, ਫ੍ਰਰੀ ਦੇ ਵਿੱਚ ਕੌਣ ਕਿੱਦਾਂ ਕੋਈ ਕੁਛ ਨੀ ਕਰਵਾੰਦਾ ਤੇ ਕੀ ਕਰਨਗੇ, ਦੇਖੋ ਹਨਾ ਕੀ ਨੀ ਕਰਨਗੇ ਅੱਧੇ ਲੋਕਾਂ ਦੇ ਏ ਕੋਸ਼ਚਨ ਹੁੰਦੇ ਨੇ, ਕਿ ਅਪਣੇ ਤੋਂ ਰਿਕੋਡਿੰਗ ਤਾਂ ਕਰਵਾ ਰੇ ਨੇ, ਪਰ ਓ ਕਰਨਗੇ ਕੀ?
ਹਾਂਜੀ
ਕਰਨਗੇ ਰ ਰੋਬੋਟਸ ਤਿਆਰ ਕਰਦੇ ਪਏ ਨੇ, ਓਨਾਂ ਨੂੰ ਇੰਸਟਰਕਸ਼ਨ ਦੇੰਦੇ ਪਏ ਨੇ ਦੇਖੋ, ਇਨਸਾਨ ਤਰ੍ਹਾਂ ਬਣਾ ਦੇਣਗੇ ਨਾ ਇੱਕ ਰੋਬਿਟ ਨੂੰ, ਇੱਕ ਇਨਸਾਨ ਹੀ ਬਣਾ ਦੇਣਗੇ, ਓ ਸਾਰੇ ਚੀਜਾਂ ਓਥੇ ਹੀ ਜਾਂਦੀਆਂ ਪਈਆਂ ਨੇ, ਹੁਣ ਤੁਸੀਂ ਵੇਖੋ ਨਿਊ ਤਕਨੀਕ ਨਾਲ, ਚਲੋ ਮੈਮ ਅਪਾਂ ਨੈਕਸਟ ਕੋਲ ਦੇ ਵਿੱਚ ਜੁੜਦੇ ਆਂ।
ਹਾਂਜੀ, ਹਾਂਜੀ।
ਔਕੇ।